ਹੈਲੋ
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ!
ਸਤਿ ਸ਼੍ਰੀ ਅਕਾਲ ਜੀ! ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡੇ?
ਹਾਂਜੀ, ਹਾਂਜੀ, ਬਸ ਜੀ ਵਧੀਆ, ਹੋਰ ਦੱਸੋ ਕਿੱਦਾਂ ਯਾਦ ਕਰ ਲਿਆ?
ਬਸ ਵਧੀਆ, ਬੱਚੇ ਤੁਹਾਡੇ ਠੀਕ ਨੇ?
ਹਾਂਜੀ, ਹਾਂਜੀ, ਸਭ ਠੀਕ ਨੇ ਜੀ, ਤੁਸੀਂ ਦੱਸੋ?
ਬਸ ਵਧੀਆ ਭੈਣ ਜੀ, ਗਰਮੀ ਬੜੀ ਹੋਈ ਆ।
ਹਾਂਜੀ, ਹਾਂਜੀ, ਇੱਧਰ ਤੇ ਮੌਸਮ ਹੋਇਆਦਾ ਥੋੜ੍ਹਾ ਬਾਰਿਸ਼ ਵਾਲਾ। ਤੇ ਕੱਲ ਦੀ ਸ਼ਾਇਦ ਬਾਰਿਸ਼ ਦੱਸੀ ਵੀ ਹੋਈ ਹੈ।
ਅੱਛਾ ਜੀ, ਚਲੋ ਵਧੀਆ ਵਾ, ਕੱਲ ਬਰਸਾਤ ਹੋ ਜਾਏਗੀ। ਤੇ ਕੱਲ ਤੇ ਮੈਂ ਵਿਆਹ ਕੱਲ ਤੇ ਮੈਂ ਵਿਆਹ ਗਈ ਸੀ। ਆਪਣਾ ਉੱਥੇ ਵੀ ਬੜੀ ਗਰਮੀ ਹੈ ਤੇ ਮੈਂ, ਮੈਂ ਸੋਚਦੀ ਸੀ, ਲੋਕੀ ਵਿਆਹ ਜਾਂਦੇ ਨੇ ਹਾ ਵਿਆਹ ਕਿਤੇ ਆ ਜਾਂਦੇ ਨੇ ਹੈਂ ਫੇਰ ਗੱਲਾਂ ਕਰਦੇ ਨੇ ਇਹ ਸਹੀ ਨੀ ਬਣਿਆ ਉਹ ਸਹੀ ਨੀ ਬਣਿਆ ਵੀ ਤੁਸੀਂ ਪੁਰਾਣਾ ਜਿੰਨਾਂ ਨੇ ਜਿੱਦਾਂ ਦਾ ਵੀ ਵਿਆਹ ਕੀਤਾ ਵਾ ਵਿਚਾਰੇ ਮਾਂ ਪਿਓ ਨੇ ਗ਼ਰੀਬ ਬੰਦੇ ਨੇ ਹਨਾ।
ਹਾਂਜੀ- ਹਾਂਜੀ।
ਤੇ ਕਈ ਲੋਕੀ ਐਸੇ ਹੁੰਦੇ ਆ ਇਹ ਸਹੀ ਨੀ ਬਣਿਆ ਉਹ ਸਹੀ ਨੀ ਬਣਿਆ ਤੁਸੀਂ ਆਪਣਾ ਕਉ ਕੰਮ ਕਰਦੇ ਹੋ ਕਿਸੇ ਦੇ ਹਨਾ
ਹਾਂਜੀ ਪੈਣ ਜੀ ਉਹ ਤਾਂ ਹੈ ਈ ਏ ਲੋਕੀਆਂ ਦੇ ਵੀ ਕੰਮ ਜੇ ਬੋਲਣਾ
ਅੱਜ ਕੱਲ ਵਿਆਹ ਕਰਨਾ ਕਿੰਨਾ ਔਖਾ ਆ ਜੀ ਹੈਂ।
ਹਾਂਜੀ -ਹਾਂਜੀ ਬਹੁਤ ਔਖਾ ਏਨੀ ਮਹਿੰਗਾਈ ਦੀ ਐ
ਹਾਂਜੀ, ਹਾਂਜੀ। ਹੁਣ ਵਿਆਹ ਕਰਨ ਵਾਲੇ ਤੇ ਵਿਆਹ ਕਰ ਦਿੱਤਾ ਵਾ, ਤੇ ਲੋਕੀ ਐਵੇਂ ਗੱਲਾਂ ਕਰ ਜਾਂਦੇ ਕੋਈ ਆ ਨੀ ਸਹੀ ਬਣਿਆ, ਉਹ ਨੀ ਸਹੀ ਬਣਿਆ ਭਲਾ ਤੁਹਾਨੂੰ ਕੀ ਆ, ਤੁਸੀਂ ਆਪਣਾ ਖਾਇਆ-ਪੀਆ ਗਾਂਹ ਜਾਓ!
ਹਾਂਜੀ ਪਤਾ
ਮਾਂ-ਪਿਓ ਦਾ ਇੰਨਾ ਪੈਸਾ ਲੱਗ ਜਾਂਦਾ, ਖਾਣ-ਪੀਣ ਵੀ ਜਿਹੜੇ ਖਾਂਦੇ ਨੇ, ਉਹ ਇਏਦਾਂ ਕਹਿ ਕੇ ਚੱਲ ਜਾਂਦੇ ਨੇ। ਕਿੰਨੀ ਮਿਹਨਤ ਮਾਂ-ਪਿਓ ਦੀ ਲੱਗੀ ਹੁੰਦੀ ਹੈ, ਉਹ ਤੇ ਕਿਸੇ ਨੂੰ ਪਤਾ ਨੀ ਹੁੰਦਾ ਅਜੇ
ਕਿਸੇ ਨੂੰ ਪਤਾ ਜੀ, ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਸ ਨੇ ਵਿਆਹ ਕੀਤਾ ਹੋਏਗਾ, ਹਨਾ?
ਹਾਂਜੀ, ਹਾਂਜੀ।
ਆਪਣਾ ਹੁਣ ਵਿਆਹ ਵਾਲੇ ਵੀ ਦੇਖ ਲਓ, ਇੰਨਾ
ਮਤਲਬ, ਚਲੋ ਜਿੱਦਾਂ ਦਾ ਵੀ ਉਹਨਾਂ ਨੇ ਕੀਤਾ, ਪੈਸੇ ਲੱਗੇ ਉਨ੍ਹਾਂ ਦੇ ਤੇ ਹੁਣ ਜਿੱਦਾਂ ਦਾ ਵੀ ਸੀ ਕੋਈ ਨੀ। ਕਿਸੇ ਨੂੰ ਗੱਲ ਨਾ ਕਰੋ ਬਈ ਆਪਣਾ ਵੀ ਟੈਮ ਆਉਂਦਾ ਕੁਛ ਪਤਾ ਨੀ ਕਿੱਦਾਂ ਦਾ ਸਮਾਂ ਆਨੇ
ਨਾ ਅਗਰ ਤੁਹਾਡਾ ਰਾਸ਼ਨ ਪਾਣੀ ਚੰਗਾ ਨਾ ਬਣਿਆ ਤੇ ਫੇਰ ਤ ਕੀ ਕਰੋਗੇ ਤੁਹਾਨੂੰ ਨੀ ਕੋਈ ਗੱਲਾਂ ਕਰੇਗਾ
ਹਾਂਜੀ- ਹਾਂਜੀ ਬਿਲਕੁਲ ਜੀ।
ਤੇ ਮੇਰਾ ਮੰਨਣਾ ਹੈ ਕਿ ਸਾਦੇ ਵਿਆਹ ਹੀ ਸਾਦੇ ਸਿੰਪਲ ਵਿਆਹ ਹੀ ਵਧੀਆ ਹੁੰਦੇ ਨੇ।
ਹਾਂਜੀ- ਹਾਂਜੀ। ਪੈਣ ਜੀ ਪਹਿਲੇ ਜੀ ਪੈਣ ਜੀ ਸਾਦੇ ਹੀ ਹੁੰਦੇ ਸੀ ਵਿਆਹ
ਪਹਿਲੇ ਵੇਹਲੋ ਪਿੰਡਾਂ ਚ ਸਿੰਪਲ ਸਾਦੇ ਵਿਆਹ ਹੁੰਦੇ ਸੀ। ਵਧੀਯਾਂ ਵੀ ਹੁੰਦੇ ਸੀ। ਤੇ ਆਪਣਾ ਜੇੜੀ ਕੁੜੀਆਂ ਹੁੰਦੀਆਂ ਉਹ ਘਰੇ ਹੀ ਤਿਆਰ ਹੋ ਜਾਂਦੀਆਂ ਹੁੰਦੀਆਂ ਸੀ।
ਹਾਂਜੀ- ਹਾਂਜੀ ਮੇਰਾ ਤੇ ਮੈਂ ਤੇ ਖੁਦ ਪੈਣ ਜੀ ਘਰ ਈ ਤਿਆਰ ਹੋਈ ਸੀ। ਤੇ ਹੁਣ ਇਹ ਵੇਖ ਲੋ ਤੁਸੀ ਘਰੇ ਤੇ ਕੋਈ ਕੁੜੀ ਤਿਆਰ ਹੁੰਦੀ ਨੀ ਛੋਟੀ- ਛੋਟੀ ਕੁੜੀਆਂ ਵੇਕ ਲੌ ਉਹਨਾਂ ਨੇ ਵੀ ਪਾਰਲਰ ਜਾਣਾ ਹੁੰਦਾ ਤਿਆਰ ਹੋਣ ਵਾਸਤੇ
ਪੈਨ ਜੀ। ਵਿਆਹ ਹੋਏ ਨਾ ਚਾਹੇ ਸਾਡੇ ਹੁਣ ਸਾਡੇ ਪਿੱਛੇ ਜੇ ਆਪਣੇ ਕਰ ਵਿਆਹ ਅਸੀਂ ਤੇ ਪੈਨ ਜੀ ਘਰੇ ਹੀ ਤਿਆਰ ਹੋ ਤੇ ਆਪਣਾ ਅਸੀਂ ਤੇ ਪਾਰਲਰ ਗਏ ਨੀ ਭਾਵੇਂ ਸਾਡੇ ਰਿਸ਼ਤੇਦਾਰ ਦਾ ਪਾਂਵੇ ਕਿਸੇ ਦਾ ਵੀ ਹੋਵੇ। ਅਸੀਂ ਤੇ ਘਰੇ ਈ ਤਿਆਰ ਹੁੰਨੇ ਆ। ਹੁਣ ਪਹ ਪੁਰਾਣੀ ਬੁਢੀਆਂ ਤੇ ਦੇਖਲੋ ਕਿ ਉਹ ਗੱਲਾਂ ਕਰਦੀਆਂ ਕੀ ਲੀਪਾ ਪੁੋਤੀ ਲਾ ਕੇ ਆ ਗਈਆਂ ਜੋ ਚੜੇਲਾ ਨਿੱਕੀਆਂ ਆ ਗਈਆਂ ਜ
ਹਾਂਜੀ- ਹਾਂਜੀ।
ਵੀ ਹੁੰਦੀ ਹੈ ਪਰ ਸਿੰਪਲ ਸਾਦਾ ਹੀ ਸਭ ਕੁਛ ਵਧੀਆ ਹੁੰਦਾ ਹੈ ਜੀ।
ਹਾਂਜੀ ਹਾਂਜੀ
ਹੁਣ ਪਾਰਲਰ ਦਾ ਖਰਚ ਈ ਕਿੰਨੇ ਨਾ ਦਸ। ਦੱਸ- ਦੱਸ ਹਜ਼ਾਰ ਤੋਂ ਘੱਟ ਕੋਈ ਮੰਦੀਆਂ ਹੀ ਨੀ ਹੈਗੀਆਂ।
ਹਾਂਜੀ ਬਸ ਜੀ ਕੀ ਕਹਿ ਸਕਦੇ ਆ ਸੋਚ ਦੀ ਗੱਲ ਹੈ ਅੱਜ। ਪਹਿਲੇ ਸੋਚ ਕੁਛ ਹੋਰ ਸੀ ਲੋਕਾਂ ਦੀ। ਤੇ ਹੁਣ ਜਿਹੜੀ ਸੋਚ ਹੈ ਉਹ ਬਦਲ ਗਈ ਦੀ ਹੈ।
ਹਾਂਜੀ-ਹਾਂਜੀ ਇਹ ਤੇ ਹੈ ਹੀ ਆ ਬਸ ਪਰ ਅੱਜ ਕੱਲ ਮਹਿੰਗਾਈ ਵੀ ਬੜੀ ਹੋ ਗਈ ਹੈ ਜੀ ਬਹੁਤ ਮਹਿੰਗਾਈ ਕੀਤੀ ਹੈ ਪਹਿਲੇ ਸਸਤ ਸਮਾ ਪਹਿਲੇ ਸਮਾਂ ਵੀ ਸਸਤਾ ਹੈਗਾ ਸੀ ਤੇ ਹੁਣ ਤਾਂ ਸਮਾਂ ਹੀ ਕਿੰਨਾ ਮਹਿੰਗਾ ਆ ਗਿਆ।
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹਰ ਚੀਜ਼ ਮਹਿੰਗੀ ਹੈ।
ਇਨਸਾਨ ਨੂੰ ਨਾ ਥੋੜ੍ਹਾ ਸੋਚ ਪੈਸੇ ਦੀ ਕਦਰ ਕਰਨੀ ਚਾਹੀਦੀ ਹੈ ਹਨਾ ਥੋੜਾ ਸੋਚ ਸਮਝ ਕੇ ਚੱਲਣਾ ਚਾਹੀਦਾ ਵਾ। ਹੁਣ ਵਿਆਹਾਂ ਚ ਕਿੰਨੀ ਚੀਜਾ ਵੇਸਟ ਵੀ ਹੁੰਦੀਆਂ ਵਾ।
ਹਾਂਜੀ-ਹਾਂਜੀ ਪਤਾ ਹਾਂਜੀ ਪਤਾ ਮੈਨੂੰ ਇਹ ਵੀ ਗੱਲ ਵੀ ਬੜੀ ਉਹ ਲੱਗਦੀ ਹੈ ਕਿ ਚਲੋ ਜਿੰਨਾ ਤੁਹਾਡਾ ਬਜਟ ਹੈ ਨਾ ਤੁਸੀਂ ਓਨੇ ਦੇ ਵਿੱਚ ਵਿਆਹ ਕਰਦੋ ਕਈ ਲੋਕ ਕਿ ਇਵੇਂ ਦੇ ਹੁੰਦੇ ਹੈ ਕਿ ਚਲੋ ਅਸੀਂ ਕਰਜ਼ਾ ਲੈਣਾ ਨੀ ਲੋਕਾਂ ਨੂੰ ਵਿਖਾਣਾ ਅਸੀਂ ਹਾਂ ਬਈ ਵਿਯਾਹ ਕੀਤਾ। ਤੇ ਤੁਸੀਂ ਨਾ ਵਖਾਓ ਬਈ ਸ਼ੋਸ਼ੇਬਾਜ਼ੀਆਂ ਜਿਹੜਾ ਬਾਅਦ ਚ ਤੁਸੀਂ ਕਰਜ਼ਾ ਦੇਣਾ ਹੈ ਉਹ ਤੁਸੀਂ ਕਿਵੇਂ ਲਾਣਾ ਤੁਸੀਂ ਲੋਕਾਂ ਨੂੰ ਥੋੜੀ ਲਾਣਾ ਤੁਹਾਡਾ ਆ ਕੇ ਜਿੰਨਾ ਤੁਹਾਡਾ ਬਜਟ ਹੈ ਤੁਸੀਂ ਓਨੇ ਚ ਕਰੋ। ਮੈ ਕੰਮ
ਹਾਂਜੀ -ਹਾਂਜੀ। ਕਈ ਤੇ ਮੁੰਡੇ ਵਾਲੇ ਹੈ ਜੀ ਬੜੇ ਚੰਗੇ ਹੁੰਦੇ ਕਹਿੰਦੇ ਨੇ ਜਿਨੇ ਆਪਣੀ ਧੀ ਦੇ ਤੀ ਉਹਨੇ ਸਭ ਕੁਛ ਦੇ ਤਾ। ਕਈ ਦਿੱਤਾ ਕਈ ਇਦਾਂ ਦੇ ਹੁੰਦੇ ਨੇ ਪਰ ਵੈਸੇ ਨਾ ਹੁਨ ਤੇ ਖਾਸ ਪਰ ਮਤਲਬ ਸਹੀ ਹੈਗਾ ਜਾ ਕੋਈ ਦੇਜ ਲੈਣਾ ਲੈਂਦੇ ਨੀ ਹੈਗੇ ਅੱਜ ਕਰਕੇ ਉਹ ਕੁੜੀ ਵਾਲਿਆਂ ਨੇ ਇਹੀ ਕਹਿੰਦੇ ਆ ਵੀ ਤੁਸੀਂ ਆਪਣੀ ਧੀ ਦੇ ਤੀ ਤੇ ਸਭ ਕੁਛ ਦੇਤਾ ਹਨਾ।
ਹਾਂਜੀ-ਹਾਂਜੀ ਬਿਲਕੁਲ
ਅੱਜ ਕੱਲ ਤਾਂ ਏਦਾਂ ਹੀ ਕਹਿੰਦੇ ਪਰ ਵਧੀਆ ਵਾ ਏਦਾਂ ਹੀ ਕਹਿਣਾ ਚਾਹੀਦਾ ਵਾ।
ਹਾਂਜੀ-ਹਾਂਜੀ ਅੱਜ ਕੱਲ ਮਤਲਬ ਉਹ ਜ਼ਮਾਨਾ ਬਦਲ ਗਿਆ ਹੁਣ ਤੇ ਕੋਈ ਦੇਜ ਲੈਂਦਾ ਹੀ ਨਹੀਂ ਹੈਗਾ ਚਲੋ ਮਾਂ ਪਿਓ ਦੀ ਆਪਣੀ ਖ਼ੁਸ਼ੀ ਹੁੰਦੀ ਹੈ ਉਹ ਆਪਣਾ ਮਤਲਬ ਦੇ ਦਿੰਦੇ ਆ ਕਿ ਚਲੋ ਸਾਡੀ ਧੀ ਜਿਹੜੀ ਆ ਉਹ ਰੱਜ ਕੇ ਜਾਏ। ਸਾਡੇ ਘਰੋਂ ਹਰ ਇੱਕ ਸਮਾਨ ਦਿੰਦੇ ਆਪਣੀ ਧੀ ਨੂੰ
ਹਾਂਜੀ ਉਹ ਨੂ ਹੁਣ ਹੁੰਦਾ ਵੀ ਧੀਆਂ ਸਾਡਾ ਕਈ ਤੀਆਂ ਐਸ ਹੁੰਦੀਆਂ ਕਰ ਹਰਿਆ-ਭਰਿਆ ਰਹਿੰਦਾ ਹਨਾ ਤੇ ਉਹ ਮਾਂ ਪਿਓ ਤਾਂ ਕਹਿੰਦੇ ਵੀ ਚਲੋ ਸਾਡੀ ਧੀ ਵੀ ਇਦਾਂ ਰਵੇ ਹਨਾ।
ਹੂ-ਹੂ ਠੀਕ ਹੈ।
ਤਾਂ ਕਰਕੇ ਬ ਚਲੋ ਉਸ ਨੂੰ ਚਾਹ ਹੁੰਦਾ ਮਾਂ ਪਿਓ ਨੂੰ ਦੇ ਦਿੰਦੇ ਆ ਪਰ ਹੁਣ ਤੇ ਕਹਿ ਲੈਂਦੇ ਮਾਂ-ਪਿਓ ਨੇ ਕਿ ਮੁੰਡੇ ਵਾਲੇ ਲੈਂਦੇ ਨੀ ਆ ਉਹ ਕਹਿੰਦੇ ਨੇ ਨਹੀਂ ਜੀ ਅਸੀ ਲੈਣਾ ਪੈਣਾ
ਹਾਂਜੀ-ਹਾਂਜੀ ਉਹ ਤਾਂ ਹੈ।
ਵਿਆਹ ਹੋਇਆ ਸੀ ਤੇ ਫੇਰ ਉਹਨਾਂ ਦੇ ਮਾਂ-ਪਿਓ ਨੇ ਵੀ ਦੇਣਾ ਸੀ ਉਹਨਾਂ ਨੂੰ ਸਮਾਨ ਤੇ ਉਹਨਾਂ ਨੇ ਲਿਆ ਹੀ ਨਹੀਂ। ਤੇ ਸਭ ਨੇ ਬਹੁਤ ਤਾਰੀਫ਼ ਕੀਤੀ ਵੀ ਮੁੰਡੇ ਵਾਲੇ ਬਹੁਤ ਚੰਗੇ ਨੇ। ਜਿਨਾਂ ਨੇ ਨਹੀ ਲਿਆ ਕੁਛ।
ਬਸ ਜੀ ਮਾਂ-ਪਿਓ ਦੀ ਇੰਨੀ ਮਿਹਨਤਾਂ ਲੱਗੀਆਂ ਹੁੰਦੀਆਂ ਨੇ ਤੁਸੀਂ ਵੇਖ ਲੋ ਮਤਲਬ ਕਿਡਾ ਖ਼ਰਚਾ ਹੁੰਦਾ ਨਾ ਵਿਆਹ ਵਿੱਚ ਬਹੁਤ ਹੀ ਜ਼ਿਆਦਾ
ਬਹੁਤ ਜ਼ਿਆਦਾ ਹੋ ਜਾਂਦਾ ਹੈ ਜੀ।
ਤੇ ਮਾਂ-ਪਿਓ ਨੂੰ ਬਸ ਇਹ ਟੈ ਇਹ ਚਿੰਤਾ ਹੁੰਦੀ ਹੈ ਕਿ ਸਾਡੀ ਕੋਈ ਬੇਜ਼ਤੀ ਨਾ ਹੋਜੇ, ਕੋਈ ਕਹਿ ਨਾ ਦਵੇ ਕਿ ਹਾਂ ਬਈ ਕੋਈ ਕਮੀ ਰਹਿ ਗਈ ਸੀ ਬਸ ਉਹਨਾਂ ਨੂੰ ਇਹ ਚਿੰਤਾ ਰਹਿੰਦੀ ਹੈ।
ਹਾਂਜੀ, ਇਹ ਤੇ ਹਰ ਮਾਂ-ਪਿਓ ਨੂੰ ਰਹਿੰਦੀ ਆ ਕਿ ਮੈਂ ਆਪਣੀ ਧੀ ਦਾ ਵਿਆਹ ਕਰਾਂ। ਤੇ ਕੋਈ ਕਿਸੇ ਚੀਜ਼ ਦੀ ਵੀ ਕਮੀ ਨਾ ਰੈ ਜਾਵੇ। ਵੀ ਕੋਈ ਸਾਨੂੰ ਗੱਲ ਨਾ ਕਰ ਜੇ ਹੈਨਾ ਏਦਾਂ ਹੁੰਦਾ ਈ ਆ, ਪਰ ਕਈ ਲੋਕੀ ਅਜ- ਕੁਛ ਹੁੰਦੇ ਆ ਗੱਲ ਕਰੇ ਬਿਨਾਂ ਰੈ ਵੀ ਨੀ ਸਕਦੇ ਕਈ ਕਰਕੇ ਗਾਹ ਜਾਂਦੇ ਨੇ।
ਬਸ ਜੀ ਲੋਕਾਂ ਦਾ ਕੰਮ ਐ ਜੀ ਬੋਲਣਾ।
ਹਾਂਜੀ-ਹਾਂਜੀ ਪਰ ਚਲੋ। ਸਾਡ ਮੈਂ ਵਿਆ ਗਈ ਸੀ ਤੇ ਜ ਜਿੱਥੇ ਮੈਂ ਵਿਆ ਗਈ ਸੀ ਨਾ ਓਹ ਵਿਆ ਬੋਤ ਅੱਛਾ ਈ ਹੋਇਆ ਸੀ। ਮਤਲਬ ਵਧੀਆ ਹੋ ਗਿਆ ਸੀ ਹੁਣ ਤੇ ਲੋਕੀ ਘਰਾਂ' ਚ ਵਿਆ ਕਰਦੇ ਈ ਨੀ ਹੈ ਹੈਨਾ। ਹੁਣ ਤੇ ਪੈਲੇਸਾਂ ਚ ਈ ਵਿਆ ਹੁੰਦੇ ਨੇ ਪੈਲੇ ਲੋਕੀ ਘਰਾਂ ਚ ਕਰ ਲੈਂਦੇ ਹੁੰਦੇ ਸੀ। ਇਹ ਘਰੇ ਟੈਂਟ ਨੇ ਤੇ ਕੀ ਪੈਲੇ ਲੋਕਾਂ ਦੇ ਨਾ ਵੇੜੇ ਖੁੱਲ੍ਹੇ-ਡੁੱਲੇ ਹੁੰਦੇ ਸੀ ਨਾ ਤੇ ਘਰੇ ਟੈਂਟ ਲੱਗ ਜਾਂਦੇ ਹੁੰਦੇ ਸੀ। ਤੇ ਹੁਣ ਤੇ ਚਲੋ ਏਡੇ ਵੱਡੇ-ਵੱਡੇ, ਵੇੜੇ-ਵੇੜੇ ਈ ਨੀ ਰਹੇ ਅੱਜ।
ਹਾਂਜੀ-ਹਾਂਜੀ, ਉਹ ਤਾਂ ਹੈ ਹੀ ਹੁਣ ਜੀ ਕੋਈ ਘਰ ਦੇ ਕੋਲ ਕਰਦਾ ਹੀ ਨੀ ਵਿਆਹ। ਕੋਈ ਵੀ ਹਰ ਕੋਈ ਧਰਮਸ਼ਾਲਾ, ਹੋਟਲ ਰੈਸਟੋਰੈਂਟ ਬਸ ਇਨਾਂ ਚ
ਮਤਲਬ ਉੱਥੇ ਕਰਦੇ ਨੇ। ਹੋਰ ਉੱਥੇ ਕੀ ਕਹਿੰਦੇ ਆਪਣਾ ਪੈਲਸ
ਰੈਸਟੋਰੈਂਟ ਹਾਂ, ਬਸ ਲੋਕ ਕੀ ਜੀ ਕੀ ਕਹਿ ਸਕਦੇ ਹਾਂ? ਆਪਣਾ-ਆਪਣਾ ਬਜਟ ਹੁੰਦਾ ਜਿੰਨਾ ਕੋਲ ਬਜਟ ਹੈਗਾ।
ਸਾਦਗੀ ਦੀ ਤੋ ਵੱਡਾ ਕੁਛ ਨੀ ਹੈਗਾ ਸਾਦਗੀ ਹੀ ਸਭ ਕੁਛ ਹੈ।।
ਹਾਂਜੀ, ਬਸ ਜੀ। ਆਪਣੇ-ਆਪਣੇ ਲੋਕਾਂ ਤੇ ਹੁੰਦੀ ਹੈ ਸੋਚ ਹੁੰਦੀ ਹੈ ਕੁਛ ਆਪਣਾ ਕੀ ਕਹਿ ਸਕਦੇ ਹਾਂ ਜੀ ਕਿਸੀ ਨੂੰ ਕੁਛ ਨਹੀ ਬੋਲ ਸਕਦੇ ਆਪਣਾ-ਆਪਣਾ ਹੁੰਦਾ ਬਸ। ਬਸ ਸਾਰਾ ਜੀ ਮੈਂ ਤੇ ਐ ਮੰਨਦੀ ਹਾਂ ਸਾਰਾ ਆਪਣਾ ਪੈਸੇ ਤੇ ਹੈ। ਜੀਦੇ ਕੋਲ ਜਿੰਨਾ ਪੈਸਾ ਹੈ ਓਹ ਓਨੇ
ਹਾਂਜੀ, ਬੰਦਾ ਓਨਾ ਈ ਖਰਚ ਕਰਦਾ ਉਹ ਕਈਆਂ ਕੋਲ ਜ਼ਾਦਾ ਹੁੰਦਾ, ਓਹ ਜ਼ਾਦਾ ਖਰਚ ਕਰ ਲੈਂਦੇ ਆ। ਕਈਆਂ ਕੋ ਵਿਚਾਰਿਆ ਕੋ ਘੱਟ ਹੁੰਦਾ ਓਹ ਘੱਟ ਖਰਚ ਕਰ ਲੈਂਦੇ ਨੇ।
ਜੀ, ਮੈਂ ਤੇ ਬਸ ਐ ਸੋਚਦੀ ਆ ਮਤਲਬ ਜਿੰਨਾ-ਜਿੰਨਾ ਖਰਚਾ ਹੋ ਸਕੇ ਨਾ ਮਤ- ਮਤਲਬ ਜ਼ਿਆਦਾ ਸ਼ੋਸ਼ੇਬਾਜ਼ੀਆਂ ਨਾ ਕਰਕੇ ਜਿੰਨਾ ਖਰਚਾ ਹੋ ਸਕੇ ਓਨਾਂ ਤੁਸੀਂ ਕਰਲਓ ਹਾਂਜੀ, ਤੇ ਬਾਕੀ ਤੁਸੀਂ ਹਾਂਜੀ, ਤੇ ਬਾਕੀ ਤੁਸੀਂ ਜਿਵੇਂ ਗ਼ਰੀਬ ਕੁੜੀਆਂ ਹੋ ਗਈਆਂ। ਤੇ ਓਨਾਂ ਦੇ ਓਨਾਂ ਦੀ ਮਤਲਬ ਮਦਦ ਕਰਦੋ ਤੁਸੀਂ।
ਹਾਂਜੀ-ਹਾਂਜੀ ਏਤੇ ਹੈ ਇਆ ਦੇਖੋ ਪੰਜਾਬੀ ਲੋਕੀਂ ਪੰਜਾਬੀ ਲੋਕ ਆ ਨਾ ਓਹ ਬੋਤ ਗ਼ਰੀਬਾਂ ਦੀ ਮਦਦ ਕਰਦੇ ਨੇ ਜ ਕੁੜੀਆਂ ਹੋਗੀਆ ਓਨਾਂ ਦੇ ਵਿਆਹ ਕਰ ਦਿੱਤੇ ਹੈਂ ਇਹ ਓਨਾਂ ਨੂੰ ਦੇਖ ਮੈਂ ਸੁਣਿਆ ਹੋਇਆ ਕਿ ਪੰਜਾਬੀ ਲੋਕ ਕਰਦੇ ਨੇ ਏਦਾਂ।
ਹਾਂਜੀ-ਹਾਂਜੀ।
ਤੇ ਵਧੀਆ ਵੀ ਗੱਲ ਏ ਕਰਨਾ ਵੀ ਚਾਈਦਾ ਵਾ ਕਿਸੇ ਓਨਾਂ ਦੀ ਦੁਆਵਾਂ ਈ ਲੱਗਦੀਆਂ।
ਦੂਆਵਾਂ ਹਾਂਜੀ-ਹਾਂਜੀ ਕਰਨਾ ਚਾਈਦਾ।
ਤੇ ਦੁਆਵਾਂ ਤੋਂ ਵੱਡਾ- ਵੱਡੀ ਹੋਰ ਕੋਈ ਚੀਜ਼ ਈ ਨੀ ਹੈਗੀ ਜੀ।
ਹਾਂਜੀ-ਹਾਂਜੀ ਦੁਆਵਾਂ ਜੀ ਈ ਕੰਮ ਆਂਦੀਆਂ ਨੇ।
ਤੇ ਧੀਆਂ ਦੀਆਂ ਦਵਾਵਾਂ ਤੇ ਹਮੇਸ਼ਾ ਕੰਮ ਆਂਦੀਆਂ ਈ ਆਂਦੀਆਂ ਵਾ।
ਹਾਂਜੀ, ਓ ਤੇ ਹੈ ਈ ਐ ਜੀ।
ਹਾਜੀ, ਤੇ ਆਪਣਾ ਚਲੋ, ਕਿਸੇ ਦਾ ਘਰ ਵਸ ਜਾਂਦਾ ਵਾ ਹਨਾ, ਸਾਡੇ ਚਾਰ ਪੈਸੇ ਹਨਾ, ਅਗਰ ਕਿਸੇ ਦੀ ਜ਼ਿੰਦਗੀ ਸਵਰਦੀ ਆ ਤੇ ਬੋਤ ਅੱਛੀ ਗੱਲ ਆ।
ਹਾਂਜੀ, ਓ ਤੇ ਹੈ ਈ ਐ। ਮੈਂ ਓਈ ਤੇ ਤਾਨੂੰ ਕੇਂਦੀ ਪਈ ਆਂ, ਲੋਕਾਂ ਨੂੰ ਮਤਲਬ ਆਪਣੀਆਂ- ਜਿੰਨਾ ਤਾਨੂੰ ਚਲੋ ਜ਼ਰੂਰਤ ਐ ਓਨਾ ਕਰ ਲੋ। ਤੁਸੀਂ ਵੱਧ ਨਾ ਕਰੋ, ਕਿਸੇ ਹੋਰ ਦਾ ਕਰਦੋ।
ਓਨਾਂ ਨੂੰ ਏ ਚਾਈਦਾ ਵਾ ਕਿ, ਅਸੀਂ ਆਪਣਾ ਥੋੜ੍ਹਾ ਘੱਟ ਕਰ ਲੀਏ। ਤੇ ਜੇੜੀ ਕੁੜੀਆਂ ਦੇ ਵਿਆਹ ਕਰਨੇ ਓਨਾਂ ਦੇ ਕਰਵਾ ਦੋਗੇ, ਹਨਾ
ਹਾਂਜੀ, ਹਾਂਜੀ।
ਬੋਤ ਕੁੜੀਆਂ ਹੈਗੀਆਂ ਵਾ ਵਿਆ ਸਕਦੇ ਓਨਾਂ ਨੂੰ ਬੋਤ ਗ਼ਰੀਬ ਹੈਗੇ ਨੇ ਜੋ
ਹਾਂਜੀ, ਹਾਂਜੀ।
ਪਰ ਚਲੋ ਵੈਸੇ ਸਾਡੇ ਪੰਜਾਬ ਚ ਐ ਸੋਚ ਹੈਗੀਦੀ ਆ ਸਭ ਲੋਕ ਕਰਦੇ ਈ ਐ ਦੂਜਿਆਂ ਦਾ।
ਹਾਂਜੀ, ਹਾਂਜੀ-ਹਾਂਜੀ ਕਰੀ ਦਾ।
ਹਾਂਜੀ, ਪਰ
ਚਲੋ ਪੈਂਜੀ, ਬੱਸ ਹੁਨ ਠੀਕ ਹੈ ਭੈਣੀ ਜੀ ਭੈਜੀ, ਹਨਾ ਸਸਰੀ ਕਾਲ।